ਲੋ
ਹੈਲੋ ਹੈਲੋ
ਸਸ ਸ਼੍ਰੀ ਕਾਲ ਜੀ।
ਕਾਲ ਜੀ ਸਸ ਸ਼੍ਰੀ ਕਾਲ ਜੀ।
ਹੋਰ ਕਿਮੇ ਓ?
ਵਧੀਆ, ਤੁਸੀ ਦਸੋ ਜੀ।
ਵਧੀਆ, ਹੋਰ ਘਰ ਪਰਵਾਰ ਕਿਮੇਂ ਐ ਜੀ?
ਸਾਰੇ ਵਧੀਆ ਜੀ ਵਧੀਆ।
ਓਕੇ ਜੀ।
ਤੁਸੀ ਦਸੋ ਤੁਹਾਡੇ ਕਿਵੇਂ ਸੀ ਨੇ ਜੀ।
ਵਧੀਆ ਜੀ ਵਧੀਆ, ਹੋਰ ਕੀ ਕਰਦੇ ਸੀ?
ਕੁਝ ਨੀ ਬਸ ਫਰੀ ਬੈਠੇ ਸੀ।
ਓਕੇ ਜੀ, ਅੱਜ ਆਪਾਂ ਮੋਬਾਇਲ ਫੋਨ ਦੇ ਬਾਧੇ ਰੁਝਾਨ ਦੇ ਟੋਪਿਕ ਤੇ ਗੱਲ ਕਰਾਂਗੇ ਜੀ।
ਹਾਂਜੀ ਹਾਂਜੀ।
ਆਂ ਦੇਖੋ ਜੇੜਾ ਅੱਜ ਅੱਜ ਕੱਲ ਮੋਬਾਇਲ ਫੋਨ ਦੀ ਬਰਤੋਂ ਐ ਜੇੜੀ ਬੋਤ ਜਾਦਾ ਬਧ ਗੀ ਐ। ਮੋਬਾਇਲ ਫੋਨ ਅੱਜ ਮੋਬਾਇਲ ਫੋਨ ਅੱਜ ਦੇ ਸਮੇਂ ਦਾ ਇੱਕ ਮਹੱਤਵਪੂਰਨ ਹਰਮਨ ਪਆਰਾ ਸੰਚਾਰ ਦਾ ਸਾਧਨ ਬਣ ਗੇਆ ਜੀ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ।
ਇਸ ਨੂੰ ਸੈਲ ਫੋਨ ਵੀ ਕੈੱਦੇ ਨੇ ਜੀ।
ਹਾਂਜੀ ਹਾਂਜੀ।
ਅ ਅੱਜ ਤੁਸੀ ਭਾਵੇਂ ਕਿਤੇ ਵੀ ਓ ਏਦਰ ਉਦਰ ਕਿਤੇ ਵੀ ਕੋਈ ਨਾ ਕੋਈ ਮੋਬਾਇਲ ਫੋਨ ਤੇ ਗੱਲ ਕਰਦਾ ਦਿਖੀ ਜਾਵੇਗਾ ਜੀ।
ਹਾਂਜੀ ਹਾਂਜੀ ਬਿਲਕੁਲ ਜੀ ਬਿ
ਘੱਟੋ ਘੱਟ ਕਿਸੇ ਦੀ ਜੇਬ ਯਾ ਪਰਸ ਦੇ ਵਿੱਚ ਮੋਬਾਇਲ ਫੋਨ ਦੀ ਘੰਟੀ ਵੱਜਦੀ ਪਈ ਹੈਗੀ ਜੀ।
ਹਾਂਜੀ ਹਾਂ
ਮੋਬਾਇਲ ਫੋਨ ਦੀ ਦੀ ਸੇਵਾ ਜੇ ਆਪਾਂ ਸਈ ਅਰਥ ਦੇਖੀਏ ਉੱਨੀ ਸੌ ਤਰਾਸੀ ਈਸਵੀ ਵਿੱਚ ਅਮੈਰੀਕਾ ਵਿਖੇ ਹੋਇਆ ਸੀ। ਸੰਚਾਰ ਜੇੜਾ ਅਪਣਾ ਮੋਬਾਇਲ ਫੋਨ ਐ ਏਕ ਸੰਚਾਰ ਦਾ ਸਾਧਨ ਐ ਜੀ। ਦਿਨੋ ਦਿਨ ਤੇਜੀ ਨਾਲ ਬਾਧਾ ਜਾ ਰੇਆ ਐ। ਅ ਮੋਬਾਇਲ ਫੋਨ ਦੀ ਖਪਤਕਾਰ ਹਾਂਜੀ। ਮੋਬਾਇਲ ਫੋਨ ਦੇ ਖਪਤਕਾਰ ਵਿੱਚ ਬ ਬੋਹਤੀ ਗਿਣਤੀ ਵਿੱਚ ਨੌਜਵਾਨ ਕੁੜੀਆਂ ਮੁੰਡੇ ਆਉਂਦੇ ਨੇ ਜੀ। ਬੋਤੇਆਂ ਲਈ ਤਾਂ ਏ ਅਮੀਰੀ ਅਤੇ ਉੱਚਾ ਰੈਣ ਦਾ ਦਿਖਾਵਾ ਵੀ ਐ ਜੀ। ਜਿਸਦਾ ਮਤਲਬ ਪਾਂ ਇੱਕ ਬਡਿਆਈ ਅਤੇ ਮਾਣ ਸਮਝਦੇ ਨੇ। ਬੋਹਤ ਬੱਚੇ ਤਾਂ ਮੈਂਹਗਾ ਤੇ ਮੈੰਗਾ ਆਈਫੋਨ, ਸਮਾਰਟ ਫੋਨ, ਮੋਬਾਇਲ ਫੋਨ ਦੀ ਪ੍ਰਾਪਤੀ ਰੱਖਣ ਦੀ ਅ ਲੋੜ ਵਿੱਚ ਆਉਂਦੇ ਨੇ ਜੀ। ਜਿਵੇਂ ਓਨਾਂ ਨੂੰ ਹੁੰਦਾ ਜੀ ਸਾਡੇ ਕੋਲ ਆਈਫੋਨ ਹੋਵੇ ਮੈਂਗੇ ਤੋਂ ਮੈਂਗਾ ਤੇ ਹੋਰ ਸੈਲ ਫੋਨ ਹੋਵੇ। ਆਮ ਲੋਕਾਂ ਦੀ ਬਰਤ ਤਿਹੜੀ, ਅੱਜ ਦੇ ਸਮੇਂ ਵਿੱਚ ਨੌਜਵਾਨ ਵਰਗ ਤੋਂ ਇਲਾਵਾ ਮੋਬਾਇਲ ਫੋਨ ਦੀ ਵਰਤੋਂ ਸਮਾਜ ਵਿੱਚ ਹਰ ਪੱਧਰ ਦੇ ਕਿੱਤੇ ਨਾਲ ਸੰਬੰਧੀ ਲੋਕ ਕਰ ਰਹੇ ਨੇ
ਹਾਂਜੀ- ਹਾਂਜੀ ਬਿਲਕੁਲ ਜੀ
ਅੱਜ ਦੀ ਜ਼ਿੰਦਗੀ ਵਿੱਚ ਮੋਬਾਇਲ ਫੋਨ ਦੇ ਸਿਰੂ, ਸਿਰ ਤੇ ਹੀ ਸਭ ਕੁਝ ਚੱਲਦਾ ਜੇੜੀ ਅੱਜ ਦੀ ਦੁਨੀਆ ਉਹਦੇ ਵਿੱਚ ਮੋਬਾਇਲ ਫੋਨ ਸਰਬ ਵਿਆਪਕ ਮੰਨਿਆ ਗਿਆ ਜੇੜਾ ਮੋਬਾਇਲ ਫੋਨ ਆ ਉਹਦੇ ਤੋਂ ਬਿਨਾ ਦੋ ਮਿੰਟ ਰਹਿਣਾ ਵੀ ਬਹੁਤ ਔਖਾ ਹੈ
ਹਾਂਜੀ ਬਿਲਕੁਲ ਜੀ
ਸਭ ਤੋਂ ਵੱਧ ਵਰ, ਵਰਤੋਂ ਵਾਲਾ ਸੰਚਾਰ ਦਾ ਸਾਧ, ਸਾਧਨ ਹੈ ਇਹ
ਹਾਂਜੀ- ਹਾਂਜੀ ਬਿਲਕੁਲ, ਬਿਲਕੁਲ
ਮੋਬਾਇਲ ਫੋਨ ਆ ਜੇੜਾ ਇੱਕ ਅਹ, ਮਿੰਟਾਂ ਸਕਿੰਟਾਂ ਵਿੱਚ ਦੂਰ -ਦੂਰ ਤੱਕ, ਸੰਦੇਸ਼ਾਂ ਪਹੁੰਚਾ ਦਿੰਦਾ ਜੀ
ਹਾਂਜੀ- ਹਾਂਜੀ- ਹਾਂਜੀ
ਕਿਸੇ, ਕਿਸੇ ਥਾਂ ਤੇ ਵੀ ਕਿਸੇ ਵੀ ਹਾਲਾਤ ਵਿੱਚ ਮੌਜੂਦ ਤੁਹਾਡੇ ਮਿੱਤਰ ਪਿਆਰੇ ਰਿਸ਼ਤੇਦਾਰ ਅਤੇ ਵਪਾਰਕ ਸੰਬੰਧੀ ਤੱਕ ਹਰੇਕ ਤਰ੍ਹਾਂ ਦਾ ਸੁਨ, ਸੁਨੇਹਾ ਜੇੜਾ ਇਹ ਪਹੁੰਚਾ ਸਕਦੇ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਇਹਦੇ ਨਾਲ ਤੁਹਾਡੇ ਤੱਕ, ਜਿਹੜੀ ਵੀ ਕੋਈ ਵੀ ਖਬਰ ਦੀ ਕੋਈ, ਹੋਰ ਨਿਊਜ਼ ਹਰੇਕ ਤਰ੍ਹਾਂ ਦੀ ਖਬਰ ਇਹ ਆਪਣੇ ਤੱਕ ਪਹੁੰਚਾਉਂਦੇ ਨੇ,
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਅਹ, ਜੋ ਕਿ ਜ਼ਿੰਦਗੀ ਦੇ, ਉੱਤੇ ਬਹੁਤ ਜ਼ਿਆਦਾ ਆਸਰ ਪਾ ਰਹੇ
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ ਮੋਬਾਇਲ ਫੋਨ ਜੀ। ਬਹੁਤ, ਘਰ ਵੀ ਖ਼ਰਾਬ ਕਰਤੇ ਨੇ ਜੀ, ਕਿਉਂਕਿ ਪਹਿਲਾਂ ਦੇ ਸਮੇਂ 'ਚ ਕਿਸੇ ਦੀ ਲੜਾਈ ਹੁੰਦੀ, ਮਾੜੀ -ਮੋਟੀ ਉਹ ਜਦ ਤੱਕ ਚਿੱਠੀ ਜਾਂਦੀ, ਉਦੋਂ ਤੱਕ ਮਾਹੌਲ ਠੰਡਾ ਹੋ ਜਾਂਦਾ ਸੀ। ਹੁਣ ਮਾੜਾ ਜਿਹਾ ਕੁਛ ਘਰੇ ਕਿਹਾ ਨੀ, ਤੇ ਘਰਦਿਆਂ ਨੂੰ ਫੋਨ ਲਾਇਆ ਨਹੀ ਤੇ ਅੱਗੋ ਕੁੜੀ ਨੇ। ਇਹਨਾਂ ਬਹੁਤ ਜ਼ਿੰਦੀਆਂ ਖਤਮ ਵੀ ਹੋ ਰਹੀਆਂ ਨੇ ਜੀ, ਬਹੁਤ ਘਰ ਖ਼ਤਮ ਹੋ ਰਹੇ ਨੇ।
ਹਾਂਜੀ, ਆ, ਮੋਬਾਇਲ ਫੋਨ ਦਾ, ਮਤਲਬ ਆਪਾਂ ਅੱਗੇ, ਬਹੁਤ ਵੱਡਾ ਆਪਾਂ ਨੂੰ ਲਾਭ ਵੀ ਹੈ ਜੀ। ਕਿਉਂਕਿ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੇ ਨਵੇਂ, ਦਿਲ ਪਰਚਾਵੇ ਮੋੜ ਹੈਲੋ, ਹੋਰ ਬਹੁਤ ਸਾਰੇ ਸੰਚਾਰ ਦੇ ਸਾਧਨ, ਸੇਵਾ ਮੁਹੱਈਆ ਕਰ ਆਉਣ ਵਾਲੀਆਂ ਕੰਪਨੀਆਂ ਵਿੱਚ ਭਿੰਨ-ਭਿੰਨ ਪ੍ਰਕਾਰ ਦੀਆਂ ਸਕੀਮਾਂ ਪੈਕੇਜ, ਮੋਬਾਇਲ ਫੋਨ ਦੇ ਉੱਤੇ ਬਹੁਤ ਸਾਰੇ ਪ੍ਰਚਾਰ ਪਾਉਂਦੀਆਂ ਨੇ ਜੀ।
ਹਾਂਜੀ-ਹਾਂਜੀ, ਬਿਲਕੁਲ ਜੀ।
ਇਹ ਕੰਪਨੀਆਂ, ਇਸ ਤੋਂ ਤਾਨੂੰ ਬਹੁਤ ਸ, ਸਾਰੇ ਹੋਰ ਪ੍ਰੋਜੈਕਟ ਵਿੱਚ ਲਾ ਕੇ ਜਿੱਥੇ ਆਪਾਂ ਹੋਰ ਧੰਨ ਕਮਾਦਿਆਂ, ਉਹ ਦੇਸ਼ ਦਾ ਵਿਕਾਸ ਵਿੱਚ ਵੀ ਹਿੱਸਾ ਬਣਦਾ ਜੀ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਆਂ ਆਪਾਂ ਕਹੀਏ ਜੀ ਜਿਵੇਂ, ਮੋਬਾਇਲ ਇੰਟਰਨੈਟ ਉਤੋਂ, ਪ੍ਰਾਪ ਪ, ਤ ਜੀ ਪੀ ਐਸ ਦੀਆਂ ਸਹੂਲਤਾਂ, ਅਜੋਕੇ ਮਨੁੱਖ ਨੂੰ ਸ ਸਫਰ ਕਰਦੇ ਸਮੇਂ ਉਸਦੇ ਮਿੱਥੇ ਨਿਸ਼ਾਨੇ ਉੱਤੇ ਪਹੁੰਚਾਉਣ, ਵਿੱਚ ਵੀ ਬਹੁਤ ਭਰੋਸੇਯੋਗ ਮੰਨੀ ਜਾਂਦੀ ਐ ਜੀ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਇਸ ਨਾਲ ਨਾ ਤਾਂ ਅ ਆਪਾਂ ਕਿਤੇ ਗ਼ਲਤ ਜਗਾ ਤੇ ਕਿਤੇ ਪੱਟ ਕਦੇ ਨੀ ਜੀ ਨਾ ਆਪਾਂ ਨੂੰ ਕਿਸੇ ਦੀ ਪੁੱਛ ਗਿੱਛ ਕਰਨ ਦੀ ਜ਼ਰੂਰਤ ਪੈਂਦੀ ਐ।
ਹਾਂਜੀ-ਹਾਂਜੀ, ਹਾਂਜੀ, ਬਿਲਕੁਲ ਜੀ ਬਿਲਕੁਲ।
ਜੇੜੇ ਵੱਡੇ ਕਰਾਂ ਦੇ ਜਵਾਕ ਨੇ ਜੀ ਉਹ ਦਖਾਵੇ ਨੇ ਪੱਟ ਤੇ ਕਿਉਂਕਿ ਉਹ ਹੱਥਾਂ ਦੇ ਵਿੱਚ ਫੋਨ ਰੱਖਦੇ ਨੇ ਉਹ ਕਹਿੰਦੇ ਨੇ ਆਪਦੇ ਮਾਂ ਬਾਪ ਆਪ ਨੂੰ ਵੀ ਸਾਨੂੰ ਵੱਡੇ ਤੋਂ ਵੱਡਾ ਆਈਫੋਨ ਹੋਰ ਮੋਡਲ ਦੇ ਫੋਨ ਲੈ ਕੇ ਦੋ।
ਹਾਂਜੀ-ਹਾਂਜੀ, ਹਾਂਜੀ ਹਾਂ।
ਇਕ ਪ੍ਰਭਾਵ ਵੀ ਨੇ ਫੋਨ ਮਨੁੱਖ ਲਈ ਇੰਨਾ ਲਾਭਕਾਰੀ ਆ ਉੱਥੇ ਇਹਦੀਆਂ ਕੁੱਝ ਹਨੀਕਾਰਕ ਪ੍ਰਭਾਵ ਵੀ ਨੇ ਜੀ। ਇਸਦੇ ਸਮਾਜ ਵਰੋਧੀ ਅਹ ਜਿਵੇਂ ਆਪਾਂ ਲੋਕਾਂ ਦੇ ਹੱਥ ਵਿੱਚ ਆਉਣ ਤੇ ਦੁਰਵਰਤ ਤੋਂ ਵੀ ਬੋਤ ਜਾਦਾ ਹੋ ਰਹੀ ਏ।
ਹਾਂਜੀ-ਹਾਂ ਬਿਲਕੁਲ ਜੀ ਬਿਲ
ਇਸ ਨਾਲ ਬੋਤ ਸਮਾਜ ਵਿਰੋਧੀ ਬਲੈਕਮੇਲ, ਧੋਖਾਧੜੀ ਹੋਰ ਕੰਮਾਂ ਦਾ ਵੀ ਬੋਤ ਜਾਦਾ ਵੱਧ ਗਿਆ ਜੀ ਅੱਜ
ਹਾਂਜੀ।
ਇਨਾਂ ਰਾਹੀਂ ਨਾ ਵਾਲ ਵਰਗਾਂ ਵਿੱਚ ਅਸ਼ਲੀਲ ਸਮੱਗਰੀ ਦੇ ਆਦਾਨ ਪ੍ਰਦਾਨ ਅਸ਼ਲੀਲ ਚੱਲਦਾ ਰਹਿੰਦਾ ਜੀ।
ਹਾਂਜੀ-ਹਾਂਜ
ਕਾਲਜਾਂ ਵਿੱਚ ਕ ਅ ਕੈਮਰੇ। ਨੇ ਜੇੜੇ ਉਹ ਮੋਬਾਈਲ ਫੋਨ ਟੀਵੀ ਪ੍ਰਚਲਿਤ ਨੇ ਅਤੇ ਇਨਾਂ ਦੀ ਵਰਤੋਂ ਹੋਰ ਵੀ ਬੋਹਤ ਗਲਤ ਕੰਮਾਂ ਲਈ ਕੀਤੀ ਜਾਂਦੀ ਏ। ਮੋਬਾਈਲ ਫੋਨ ਦੀ ਹੈਡ-ਸੈਟ ਤੇ ਅ ਟਾਵਰ ਵਰਗੇ ਐਨਟਿਨਿਆ ਵਿੱਚ ਨਿਕਲਦੇ ਰੇਡੀਓ। ਅਤੇ ਰੇਡੀਏਸ਼ਨ ਸਬੰਧੀ ਹੋਈਆਂ ਖੋਜਾਂ ਸਰੀਰ ਉੱਤੇ ਪੈਂਦੇ ਬੁਰੇ ਅਸਰਾਂ ਦਾ ਵੀ ਬੋਹਤ ਪ੍ਰਭਾਵ ਪਾਉਂਦਾ ਜੀ।
ਹਾਂਜੀ-ਹਾਂਜੀ।
ਜੇੜਾ ਮੋਬਾਇਲ ਫੋਨ ਐ ਏਹ ਸਭ ਦਾ ਹਰਮਨ ਪ ਅ ਸਾਧਨ ਤਾਂ ਹੈ। ਦਿਨੋ ਦਿਨ ਇਹਦੀ ਵਰਤੋਂ-ਵਰਤੋਂ ਦਾ ਰੁਝਾਨ ਵੱਧ ਰਿਆ।
ਹਾਂਜੀ।
ਇਦੀ ਵਰਤੋਂ ਸੰਜਮ ਅਤੇ ਸਾਵਧਾਨੀ ਨਾਲ ਸਾਨੂੰ ਬੋਤ ਜਾਦਾ ਕਰਨੀ ਚਾਹੀਦੀ ਐ।
ਹਾਂਜੀ।
ਕਿਉਂਕਿ ਏਹ ਸਾਡੀ ਸੇਹਤ ਤੇ ਬੋਤ ਜਾਦਾ ਬੁਰਾ ਪ੍ਰਭਾਵ ਪਾ ਰਿਆ। ਕਿਉਂਕਿ ਜੇੜੇ ਬੱਚੇ ਨੇ ਉਹ ਸਾਰਾ ਦਿਨ ਗੇਮਾਂ ਖੇਡਦੇ ਰੇੰਦੇ ਨੇ।
ਹਾਂਜੀ।
ਕਿਉਂਕਿ ਉਹ ਕੇ ਦਿੰਦੇ ਨੇ ਅਸੀਂ ਪੜ੍ਹਾਈ ਕਰਦੇ ਆ। ਪਰ ਉਹ ਗੇਮਾਂ ਖੇਡੀ ਜਾਂਦੇ ਨੇ ਸਾਰਾ ਦਿਨ ਬੈਠੇ ਅਤੇ ਹੋਰ ਸੋਸ਼ਲ ਮੀਡੀਆ ਤੇ ਰੀਲਾਂ ਬਲੋਗ ਹੋਰ ਬੋਹਤ ਕੁਝ ਔਂਦਾ।
ਧੂਪ-ਧੂਪ ਕਰਕੇ ਲਗਦਾ। ਹਾਂਜੀ-ਹਾਂਜੀ। ਹਾਂਜੀ ਹਾਂਜੀ ਬੋਲੋ ਜੀ।
ਜਿਹੜਾ ਸੋਸ਼ਲ ਮੀਡਿਆ ਦੇ ਦੇਖੋ ਜਿਵੇਂ ਆਪਾਂ ਅੱਜ ਕੱਲ੍ਹ ਬੱਚੇ ਦੇਖਦੇ ਹ ਰੋਲ ਅ। ਰੀਲਾਂ ਸਕਰੋਲ ਕਰੀ ਜਾਂਦੇ ਨੇ ਬੈਠੇ ਸਾਰਾ ਦਿਨ ਰੀਲਾਂ ਦੇਖੀ ਜਾਂਦੇ ਨੇ। ਯੁਟਿਊਬ ਤੇ ਸੋਸ਼ਲ ਮੀਡੀਆ ਤੇ ਹੋਰ ਬਹੁਤ ਜਿਆਦਾ ਮਤਲਬ ਜਿਹੜੇ। ਬਚੇ ਨੇ ਉਹ ਮੋਬਾਇਲ ਦੇ। ਅਸਰ ਦੇ ਕਾਰਨ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਉਹਨਾਂ ਤੇ। ਕਿਉਂਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਅਸੀਂ ਕੀ ਕਰ ਰਹੇ ਹਾਂ। ਤੁਆਨੂੰ ਬੱਚਿਆਂ ਨੂੰ ਘੱਟ ਤੋਂ ਘੱਟ ਮੋਬਾਈਲ ਦੇਣਾ ਚਾਹੀਦਾ ਹੈ। ਤਾਂ ਜੋ ਕਿ ਉਹ ਪੜ੍ਹ ਲਿਖ ਸਕਣ।
ਹਾਂਜੀ।
ਅ ਜਿਹੜਾ ਸੋਸ਼ਲ ਮੀਡਿਆ ਉਹਦੇ ਉੱਤੇ।
ਹੋਰ ਬਹੁਤ ਸਾਰੇ ਤਰ੍ਹਾਂ ਦਾ ਕੰਟੈਂਟ ਆਉਂਦਾ ਹੈ ਇਸ ਲਈ ਸਾਨੂੰ। ਬੱਚਿਆਂ ਨੂੰ ਮੋਬਾਇਲ ਘੱਟ ਤੋਂ ਘੱਟ ਦੇਣਾ ਚਾਹੀਦਾ ਹੈ ਕਿਉਂਕਿ ਜਿਹੜਾ ਮੋਬਾਇਲ ਹੈ ਉਹਨਾਂ ਦੀ ਜ਼ਿੰਦਗੀ ਤੋਂ। ਬਹੁਤ ਵੱਡਾ ਅਸਰ ਪਾ ਰਿਹਾ ਹੈ ਅਹ ਜਿਹੜੀ ਮੋਬਾਇਲ ਦੀ ਵਰਤ। ਇਸਨੂੰ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਕਿਉਂਕਿ। ਆਮ ਜੀਵਨ ਦੇ ਵਿੱਚ। ਰੋਜ਼ਾਨਾ ਵਰਤਣ ਵਾਲਾ ਇੱਕ ਮੋਬਾਇਲ ਹੈ ਜੇਕਰ ਆਪਣਾ ਮੋਬਾਇਲ। ਕਿਤੇ ਘਰੇ ਰਹਿ ਜਾ ਆਪਾਂ ਲੱਗਦਾ ਕਿ ਆਪਾਂ ਸੁਨੇ ਤੁਰੇ ਫਿਰਦੇ ਹਾਂ।
ਹਾਂਜੀ।
ਮੋਬਾਈਲ ਨੇ ਸਾਡੀ ਜ਼ਿੰਦਗੀ ਚ ਦੋਸਤ ਦੀ ਜਗ੍ਹਾ ਲੈ ਲਈ ਹੈ ਜੀ।
ਘਰਾਂ ਦੇ ਵਿੱਚ ਵੀ ਬੋਤ ਜ਼ਿਆਦਾ।
ਬੇ ਪੱੇ
ਬਹੁਤ ਜਿਆਦਾ ਪੁਆੜੇ ਪੈ ਨੇ ਕਿਉਂਕਿ ਲੇਡੀਜ਼ ਨੇ ਫੋਨਾਂ ਤੇ। ਲੱਗੀਆਂ ਰਹਿੰਦੀਆਂ ਨੇ ਟਾਈਮ। ਕੰਮ ਨੀ ਹੁੰਦਾ ਹੈਗਾ ਕਿਉਂਕਿ ਸਾਰਾ ਫੋਨ ਲੱਗਣਾ। ਕਰਕੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਰਹਿੰਦਾ ਹੈ। ਜਿਹੜਾ ਫੋਨ ਹੈ ਉਹਦੀ। ਆਪਾਂ ਨੂੰ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ ਸਹੀ ਸਮੇਂ ਤੇ।
ਹਾਂਜੀ-ਹਾਂਜੀ।
ਯੋਗ ਕਰਨਾ ਚਾਹੀਦਾ ਹੈ ਜਿਵੇਂ ਕਿ ਬੱਚਿਆਂ ਨੂੰ ਪੜ੍ਹਾਈ ਦੇ ਮਾਧਿਅਮ ਤੇ। ਤੇ ਕੋਈ ਵੀ ਆਪਾਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਇਸ ਲਈ ਸਾਨੂੰ ਜਿਹੜਾ। ਹਮ ਉਹ ਘੱਟ ਤੋਂ ਘੱਟ ਦੇਖਣਾ। ਜਿੰਦੇ ਜੀ ਦੇਖਣਾ ਵੀ ਚਾਹੀਦਾ ਤੋਂ ਉਹਦਾ ਕੋਈ ਆਪਾਂ ਨੂੰ ਲਾਭ ਉਠਾਉਣਾ ਚਾਹੀਦਾ। ਨਾ ਕਿ ਆਪਾਂ ਨੂੰ ਸਾਰਾ। ਸਾਰਾ ਦਿਨ ਇੰਸਟਾਗ੍ਰਾਮ ਸਨੈਪਚੈਟ ਇਨਾਂ ਵਰਗੇ ਫੀਚਰ ਦੇ ਉੱਤੇ ਸਾਰਾ ਦਿਨ ਟਾਈਮ ਵੇਸਟ। ਸਾਨੂੰ ਮੋਬਾਇਲ ਫੋਨ ਜ਼ਿੰਦਗੀ ਵਿੱਚ ਘੱਟ ਤੋਂ ਘੱਟ ਕਰੀਏ। ਅਤੇ ਇਹਦੇ ਰਝੇ ਦੇ ਵਿੱਚ ਨਾ ਪਈਏ।
ਓਕੇ ਜੀ।
ਓੈੋ ਤੇ ਮਿਲਦੇਓ
ਠੀਕ ਹੈ।